ਹੈਲੋ‌ ਸਤਿ ਸ਼੍ਰੀ ਅਕਾਲ ਜੀ, ਕਿਵੇਂ ਓ? ਵਧੀਆ।
ਸਤਿ ਸ੍ਰੀ ਅਕਾਲ, ਕਿਵੇਂ ਓ?
ਹਾਂਜੀ ਵਧੀਆ ਬਸ।
ਹਾਂ, ਹਾਂ ਸਭ ਠੀਕ ਤੁਸੀਂ ਸਣਾਓ।
ਹਾਂਜੀ, ਕੀ ਕਰਦੇ ਸੀ।
ਨਹੀਂ, ਨਹੀਂ ਥੋੜੀ ਜੇਆ ਹਾਂ, ਹਾਂ ਸਭ ਠੀਕ ਹੈ।
ਤਾਂ
ਮਾ ਠੀਕ ਹੈ, ਸਭਹੀ ਬਸ ਅੱਜ ਮੌਸਮ ਥੋੜਾ ਜੇਆ ਠੀਕ ਹੈ, ਧੁੱਪ ਘੱਟ ਹੈ ਹੂੰ, ਨਹੀਂ ਧੁੱਪ ਜਿਆਦਾ ਹੁੰਦੀ ਹੈ ਨਾ।
ਮੈਂ ਵੀ ਦੇਖਿਆ, ਹਾਂ ਧੁੱਪ ਤਾਂ ਬੋਤ ਹੁੰਦੀ ਹੈ, ਸਵੇਰੇ ਪਰ ਹਵਾ ਚੱਲ ਰਹੀ ਹੋ ਇਤਨਾ ਤਾਂ ਕਾਫ਼ੀ ਫਰਕ ਆ ਹੁਣ ਤਾ। ਪਰ ਚਲੋ ਕੋਈ ਨਹੀਂ, ਹੋਰ ਸਭ ਠੀਕ ਆ ਘਰੇ?
ਹਾਂ ਸਭ ਠੀਕ, ਅ ਤਪਦੀ ਧੁੱਪ ਪੈਂਦੀ ਹੈ ਨਹੀਂ ਹੁਣ ਤਾਂ ਅੱਜ ਮੌਸਮ ਬੋਤ ਠੀਕ ਹੈ
ਨਹੀਂ ਫਰਕ ਤਾਂ ਹੈ ਬਈ ਤਾਂ ਹੀ। ਥੋੜਾ ਪਰ ਹੁਣ ਇਸ ਵੇਲੇ ਸ਼ਾਮ ਜੀ ਨਾ ਚਾਰ ਕੁ ਵਜੇ ਬਾਅਦ ਜਾਂ ਤਿੰਨ ਵਜੇ ਬਾਅਦ ਥੋੜਾ ਹੋ ਗਿਆ ਸੀ ਫਿਰ ਧੁੱਪੇ ਵਾਲਾ ਮਤਲਬ ਬੋਤ ਹੀ ਜ਼ਿਆਦਾ ਸੇਕਾ ਜਿਹਾ ਸੀ ਸੁਬੇ ਤਾਂ ਹਵਾ ਜੀ ਬੋਤ ਠੰਡੀ ਠੰਡੀ ਹਵਾ ਚੱਲਦੀ ਸੀ ਸੁਬਾਹ
ਅੱਛਾ
ਅ ਤਾ ਨੀ ਕੋਈ ਗ ਲ
ਹੂੰ-ਹੂੰ,
ਹੋਰ ਸੁਣਾਓ ਤੁਸੀਂ ਕਿਵੇਂ
ਸਾਡੇ ਤਾਂ ਉਰੇ ਪਿੰਡ ਚ ਮੈਂ ਸਭਨੇ ਲਾ ਤਾ ਝੋਨਾ ਅਸੀਂ ਵੀ ਹੂੰ ਅਸੀਂ ਵੀ ਲਾ ਤਾ,
ਅੱਛਾ ਲਾ ਤਾ ਤੁਸੀਂ ਲਾਇਆ ਕੇ ਡੈਡੀ ਹੋਰਾਂ ਨੇ
ਨਹੀਂ ਮਤਲਬ ਮੈਂ ਤਾਂ ਕਿਵੇਂ ਮੈਨ ਤਾਂ ਖੇਤੀ ਆਉਂਦੀ ਨੀ ਨਾ ਕਰਨੀ ਅਸੀਂ ਲਵਾਇਆ ਪਿੰਡ ਵਾਲਿਆਂ ਤੋਂ ਲਵਾਇਆ
ਅੱਛਾ ਅੱਛਾ ਅੱਛਾ ਅੱਛਾ ਨਹੀਂ ਮੈਂ ਮੈਨੂੰ ਲੱਗਿਆ ਤੁਸੀਂ ਕਿਹਾ ਸੀ ਨਾ ਵੀ ਅਸੀਂ ਲਾਉਣਾ ਵ ਚ ਲ ਮਗੇ ਜ, ਸਾਰੇ ਲਾ ਲੈਣੀਆਂ ਐਵੇਂ ਕਰਕੇ ਤਾਂ ਮੈਨੂੰ ਲੱਗਿਆ ਤੁਸੀਂ ਵੀ ਹੈਲਪ ਕਰਾਣੀ ਹੋਣੀ ਤਾਂ ਕਰਕੇ
ਹੈਲਪ ਤਾਂ ਨਾ ਕਿਉਂਕਿ ਗਰਮੀ ਬੋਤ ਆ ਫਿਰ ਦੁੱਗਣੇ ਪੈਸੇ ਉੱਤੇ ਲੱਗ ਜਾਣਗੇ ਜੇ ਬਿਮਾਰ ਹੋ ਗਏ ਤਾਂ
ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਸਰੀਰ ਕਿੰਨੇ ਜ਼ਿਆਦਾ ਅਛਾ ਦੇ ਨਾਜ਼ੁਕ ਨੇ ਮੈਨੂੰ ਤਾਂ,
ਤੁਸੀਂ ਹੁਣੇ ਵੀ ਨਾ ਬੋਤ ਡਲ ਜੇ ਲੱਗ ਰਹੇ ਹੋ ਕਿਉਂਕਿ, ਮਤਲਬ ਤੁਹਾਡੀ ਆਵਾਜ਼ ਬੋਤ ਹੀ ਜ਼ਿਆਦਾ ਡਾਊਨ ਹੋਈ ਪਈ ਹੈ ਅੱਛਾ ਜੀ ਕਿਵੇਂ,
ਬਸ ਐਵੇਂ ਥੋੜਾ ਜਿਹਾ ਬੋਡੀ ਥੋ, ੜੀ ਜਿਹੀ ਅਜ ਪਤਾ ਨੀ ਲੋ ਚਲਰੀ ਹੈ ਪਤਾ ਨੀ ਕੀ ਚੱਕਰ ਹੈ
ਹਾਂ ਸਹੀ ਨ ਨਾ ਕੁਛ ਗਰਮੀ ਬੋਤ ਨਾ ਬਈ ਬਚ ਕੇ ਰਹੋ ਕਿਉਂਕਿ ਬਾ ਲਾ ਕੁਛ ਜੇ ਹੋਵੇ ਤਾਂ ਵੀ ਬੋਤ ਦਿੱਕਤ ਆ,
ਹਮ ਹਾਂਜੀ ਥੋੜਾ ਜਿਹਾ ਹੋ ਰਿਹਾ
ਨਹੀਂ ਜੇ ਗਰਮੀ ਗੁਰਮੀ ਹੈ ਤਾਂ ਪਾਣੀ ਪੂਣੀ ਤੁਸੀਂ ਘੱਟ ਵੱਧ ਪੀਤਾ ਹੈ ਕੀ
ਗਰਮੀ ਮਤਲਬ ਪਾਣੀ ਤਾਂ ਨਹੀਂ ਡਿਸਟੋ ਐਵੇਂ ਨੀ ਹੋ ਜਾਂਦਾ ਵੀ ਹਾਂ ਠੀਕ ਹੈ ਕਈ ਦਿਨ ਲੋ ਜਾਂਦੇ ਨੇ ਉਹ ਚੀਜ਼ ਆ ਬਸ
ਚਲੋ ਕੋਈ ਨੀ ਬਈ ਫੇਰ ਵੀ ਧਿਆਨ ਰੱਖੋ ਕਿਉਂਕਿ ਗਰਮੀ ਕਰਕੇ ਕੇਸ ਬੋਤ ਹੋਏ ਪਏ ਆ ਹਾਂਜੀ ਮੈਨੂੰ ਥੋੜਾ ਪਤਾ ਲੱਗਿਆ ਕਿ, ਮਤਲਬ ਲੋਕਾਂ ਦੀ ਨਾ ਡੈਥ ਬਹੁਤ ਈ ਹੋ ਜਾਂਦੀ ਆ ਆਸੇ ਪਾਸੇ ਐਵੇਂ ਨੀ ਕਹਿ ਰੀ ਮੈਂ ਪਰ ਵੈਸੇ
ਹਾਂ, ਮਤਲਬ ਵੀ ਕਿਸੇ ਦਾ ਬੀ ਪੀ ਵਾਲਾ ਲੋਅ ਹੋ ਜਾਂਦਾ ਨਾ ਗਰਮੀ ਕਰ ਕੇ ਓ ਤਾਂ ਜੇ ਕੋਈ ਕੰਮ ਕਰੇ ਗਰਮੀ ਚ, ਤਾਂ ਹੋ ਜਾਂਦਾ ਗਰਮੀ ਚ ਮੈਂ ਮਤਲਬ ਥੋਨੂੰ ਪਤਾ ਸ਼ਾਮ ਦੇ ਟਾਈਮ ਦੁਪਹਿਰ ਦੇ ਟਾਈਮ ਤੇ ਗਰਮੀ ਹੁੰਦੀ ਆ ਉਹ ਟਾਈਮ ਤੇ ਮੈਂ ਬਾਹਰ ਨੀ ਨਿਕ ਨਿਕਲਦੀਓ ਨੀ ਹੈਗੀ।
ਪਤਾ ਕੀ ਓ ਪਾਣੀ ਦਾ ਜਿਵੇਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਣੀ ਜਿੱਦਾਂ ਵੀ ਟੈਂਕੀ ਵੀ ਤੱਪਦੀ ਰਹਿੰਦੀ ਐ ਤੇ ਪਾਣੀ ਤਾਂ ਏਡਾ ਓ ਬਸ ਜਿਵੇਂ ਉਬਲੀ ਜਾ ਰਿਆ ਉਬਲੀ ਜਾ ਰਿਆ। ਨਾ ਓ ਤੁਸੀਂ ਹੱਥ ਧੋਣ ਨੂੰ ਜੀ ਕਰਦਾ ਨਾ ਕੁਛ ਕਰਨ ਨੂੰ ਵਰਤ ਤਨ ਨੂੰ ਵੀ ਜੀਅ ਨੀ ਕਰਦਾ ਓ ਪਾਣੀ ਕੱਢ ਕੇ ਸਾਰਾ ਪਾਣੀ ਫੇਰ ਵਰਤਣਾ ਪੈਂਦਾ।
ਅੱਛਾ,
ਹੋਰ ਕੀ।
ਥੋਡੇ ਇੱਧਰ ਮੈਨੂੰ ਲੱਗਦਾ ਜ਼ਿਆਦਾ ਗਰਮੀ ਫੇਰ ਉਸ ਹਿਸਾਬ ਨਾਲ ਸਾਡਾ ਤਾਂ ਪਾਣੀ ਠੰਡਾ ਹੁੰਦਾ ਟੈਂਕੀ ਚ।
ਨਾ ਨਾ ਨਾ ਤੁਹਾਡੇ ਕੀ ਟੈਂਕੀ ਦੇ ਉੱਤੇ ਛੱਤ ਆ।
ਹਾਂ,
ਟਕੀ ਪਈ ਐ।
ਹਾਂ ਤਾਂ ਕੀ ਸੀਮਿੰਟ ਲਾਇਆ ਹੋਇਆ ਮਤਲਬ ਨਾ ਸੀਮਿੰਟ ਦੇ ਵਿੱਚ! ਸ਼ੌਪ ਪ੍ਰੋਪਰ ਓਟ ਕਰਕੇ ਨਾ ਵਿੱਚ ਟੈਂਕੀ ਫਿੱਟ ਕੀਤੀ ਹੋਈ ਐ।
ਹਾਂ ਹਾਂ, ਹਾਂ ਹਾਂ, ਹਾਂ ਤਾਂ ਹੀ ਉਹ ਟਿਕੀ ਹੋਈ ਆ ਨੀ ਤਾਂ ਬਈ ਬਹੁਤ ਮਾੜੇ ਹਾਲ ਆ। ਹਾਂ, ਟੈਂਕੀ ਤੇ ਤਾਂ ਬਹੁਤ ਹੀ ਜ਼ਿਆਦਾ ਗਰਮ ਗਰਮੈਸ਼ ਇੰਨਾ ਤੱਪਦੀ ਐ ਤੱਪਦੀ ਮਤਲਬ ਦੁੱਧ ਪਿੱਛੇ ਬੰਦਾ ਹੱਥ ਖਿੱਚਲੇ ਇੰਨਾ ਗਰਮ ਪਾਣੀ ਕੱਢਦਾ ਓ। ਹੁਣ ਜਿਵੇਂ ਬਾਲ ਕੇ ਧਰਿਆ ਓ? ਬਸ ਫਿਰ ਟੈਂਕੀ ਪਿਗਲਦੀ ਨੀ ਏ ਆ! ਸਾਡੀ ਤਾਂ ਬਹੁਤ ਮਾੜਾ ਹਾਲ।
ਅੱਛਾ।
ਹੂੰ। ਕਹਿ ਰੇ ਆ ਬਾਕੀ ਇੱਕ ਜਾਂ ਦੋ ਜੂਨ ਨੂੰ ਮੀਂਹ। ਪਵੇਗਾ ਵਾਧੂ ਕਿਉਂਕਿ ਸਾ ਸਾਵਣ ਵੀ ਸ਼ੁਰੂ ਹੋਣ ਆਲਾ ਹੁਣ ਦੇਖੋ ਕਿਵੇਂ ਹੁੰਦਾ ਗੱਲਾਂ ਕਿਵੇਂ ਨੀ।
ਏ ਸਾਲ ਤਾਂ ਮੀਂਹ ਬਹੁਤ ਘੱਟ ਪਿਆ, ਮਤਲਬ ਦਰਖ਼ਤਾਂ ਕਰਕੇ ਆ ਥੋੜ੍ਹਾ ਜਾ ਦਰਖਤ ਜ਼ਿਆਦਾ ਨੀ ਕੱਟ ਤੇ ਇਸ ਵਾਰੀ।
ਹਾਂ, ਘੱਟ ਤੇ ਪਰ ਪੰਜਾਬ ਚ ਦਰੱਖਤਾਂ ਦੀ ਗਿਣਤੀ ਵੈਸੇ ਈ ਬਹੁਤ ਘੱਟ ਗਈ ਐ। ਕਿਉਂਕਿ ਲੱਕੜਾਂ ਦਾ ਕੰਮ ਮਤਲਬ? ਬਹੁਤ ਲੋਕੀ ਨਾ ਰੁਜ਼ਗਾਰ ਲਈ ਤਾਂ ਬਹੁਤ ਕੁਛ ਕਰੀ ਜਾਂਦੇ ਆ ਤੇ ਬਾਹਰ ਜਿੰਨਾ, ਜਿੰਨੇ ਕੱਟ ਰੇ ਆ ਨਾ ਓਨੇ ਈ ਲਾਈ ਜਾਂਦੇ ਆ।
ਫੇਰ ਓਨੇ ਲਾ ਵੀ ਦਿਆ ਕਰੋ ਜਿੰਨੇ ਕੱਟਦੇ ਓ ਏ ਤਾਂ ਫਿਰ ਤਾਂ ਇੱਕੇ ਟਾਈਮ ਤੇ ਇੰਨੇ ਜ਼ਿਆਦਾ। ਕਰਨਗੇ ਡੀਫੋਰਸਟੇਸ਼ਨ ਫੇਰ ਕਿੱਥੋਂ ਓ ਕੁਛ ਹੋਊਗਾ? ਉਰੇ ਸਾਡੇ ਵੀ ਪਹਿਲਾਂ ਐਨੇ ਦਰੱਖਤ ਦੇਖਣ ਨੂੰ ਮਿਲਦੇ ਸੀਗੇ ਨਾ। ਰੋਡ ਦੇ ਉੱਤੇ ਆਲੇ ਦੁਆਲੇ ਸਾਰੇ ਵੱਢ ਤੇ ਹੋਣਾ।
ਗ਼ਲਤ ਗੱਲ ਆ ਨਾ ਫੇਰ ਹੁਣ ਫੇਰ ਆਪਾਂ ਨੂੰ ਈ ਤਾਂ ਭੁਗਤਣਾ ਪੈਣਾ ਕੌਣ ਭੁਗਤੂਗਾ ਉਹਦਾ?
ਜ਼ਿਆਦਾ ਲਾਲਚ ਵੀ ਮਾੜਾ, ਦੋ ਟਾਈਮ ਦੀ ਵੀ ਰੋਟੀ ਮਿਲ ਜਾਂਦੀ ਐ ਕੀ ਲੋਕਾਂ ਨੂੰ ਹੋਇਆ ਪਿਆ ਅੱਜ ਕੱਲ।
ਨਹੀਂ ਪਤਾ ਕੀ ਐ, ਮਤਲਬ ਫੇਰ ਓ ਸਾਰਾ ਆਪਦਾ ਨਾ ਰੁਜ਼ਗਾਰ ਵਗੈਰਾ ਸਾਰਾ ਓ ਫਿਰ ਕੁਦਰਤ ਤੇ ਨਿਰਭਰ ਹੋ ਜਾਂਦੇ ਐ। ਤਰ੍ਹਾਂ ਦੇ। ਉਹਨਾਂ ਦਾ ਲੱਗਦਾ ਕੁਦਰਤ ਹੀ ਦੇਵੇ ਬਸ ਕੁਦਰਤ ਤੋਂ ਈ ਲਈ ਜਾਈਏ ਹੋਰ ਤਾਂ ਕੀ ਉਹਨਾਂ ਨੇ ਕੁੱਛ ਕਰਨਾ।
ਇੱਕ ਨਾ ਸਾਡੇ ਜਿੰਨੇ ਵੀ, ਮਤਲਬ ਪਹਿਲਾਂ ਤਾਂ ਜੋ ਚਿੜੀਆਂ ਹੁੰਦੀਆਂ ਸੀ। ਸੀਗੀਆਂ ਦਰਖਤਾਂ ਚ ਬਹਿ ਜਾਂਦੀਆਂ ਸੀ ਹੁਣ ਚਿੜੀਆਂ ਦੇ ਵੀ ਮਤਲਬ। ਛੋਟੀਆਂ ਛੋਟੀਆਂ ਚਿੜੀਆਂ ਉਹ ਦਿਖਦੀਆਂ ਵੀ ਨਹੀਂ ਹੈਗੀਆਂ। ਤੇ ਉਹ ਨਾ ਬਾਕੀ ਸਾਡੇ ਨਿੰਬੂ ਦਾ ਬੂਟਾ ਸਾਰੇ ਵੱਡੇ ਵੱਡੇ ਬੂਟੇ। ਨੇ ਮਤਲਬ ਉਹ ਛੋਟੇ ਬੂਟੇ ਨੀ ਵੱਡੇ ਨੇ, ਉਹ ਉੱਥੇ ਵੀ ਬ ਚੀ ਬੈਠੀ ਆ। ਚ ਦਿਖਦੇ ਨੀ ਹੈਗੇ, ਹਰੇ ਹਰੇ ਰੰਗ ਦੀਆਂ ਚਿੜੀਆਂ ਜਦੋਂ ਬੈ ਜਾਂਦੀਆਂ ਨੇ ਨਾ ਫਿਰ। ਪਤਾ ਨੀ ਲੱਗਦਾ ਵੀ ਦਰਖਤ ਕਿ ਕਿਹੜਾ ਹੈ ਤੇ ਚਿੜੀ ਕਿਹੜੀ ਹੈ।
ਨਹੀਂ ਹੁਣ ਤਾਂ ਬਹੁਤ। ਪੰਛੀ ਨੇ ਜਿਹੜੇ ਤਾਂ ਮਤਲਬ ਵਿਲੁਪਤ ਈ ਹੋ ਗਏ ਨੇ ਵਿਖਦੇ ਹੀ ਨਹੀਂ ਕਿਉਂਕਿ ਉਹਨਾਂ ਚ ਕਾਂ ਵੀ। ਅਸੀਂ ਨਾ ਘਰ ਪਹਿਲਾਂ ਕਿਤੇ ਹੋਰ ਰਹਿੰਦੇ ਸੀਗੇ ਉਥੇ ਉਹ ਮਨ ਤੁਸੀਂ ਮੰਨੋਗੇ ਕਿ ਮਨੂੰ ਪੰਜ ਛੇ ਦਵ ਸਾਲ ਤੋਂ ਵੱਧ ਹੋ ਗਿਆ ਸੀ ਮੈਂ ਕਾਂ ਨਹੀਂ ਸੀ ਦੇਖੇ ਛੋਟੇ ਹੁੰਦੇ ਤੋਂ ਬਾਅਦ। ਹੁਣ ਜਾ ਕੇ ਅਸੀ ਕਿਤੇ ਬਾਹਰ ਆਪਣਾ ਸ਼ਹਿਰ ਤੋਂ ਥੋੜਾ ਕਰ ਲਿਤਾ ਤੇ ਉੱਥੇ ਮਾੜਾ ਵੇਖ। ਤੁਹਾਨੂੰ ਪਤਾ ਏ ਕਾਂ। ਉਹ ਵੀ ਰੋਟੀ ਰੂਟੀ ਪਾਉਂਦੇ ਉਦੋਂ ਆ ਮਤਲਬ ਪੂਰੀ ਤੇ ਕੋਈ ਦਾਣਾ ਪਾਣੀ ਰੱਖ ਆਂਦਾ ਉਦੋਂ ਆ ਜਾਂ।
ਹਮ।
ਤਾਂ ਸਿੰਪਲ ਜਿਹੜੀ ਚਿੜੀਆਂ ਹੈਗੀਆਂ ਉਹੀ ਰਹਿ ਗਈਆਂ ਬਾਕੀ ਤੇ ਤਾਂ ਸਾਰੇ ਕੋਈ ਬਾਜ਼ ਨੀ ਦੇਖਦਾ ਅੱਜ ਦੇ ਟਾਈਮ ਚ ਕੋਈ ਕੁਛ ਨੀ ਦਿਖਦਾ, ਭਾਵੇਂ ਗਰਮੀ ਮੰਨ ਲਓ। ਭਾਵੇਂ ਆਪਾਂ ਇੰਟਰਨੈਟ ਦੀ ਜਿਹੜੀ ਹੈ ਸੁਵਿਧਾ ਆਪਾਂ ਜ਼ਿਆਦਾ ਵਰਤਦੇ ਹਾਂ ਉਹ ਮੰਨ ਲਓ। ਬਹੁਤ ਮਾੜੇ ਹਾਲ ਨੇ।
ਇੱਕ ਜੀਜ਼ ਤੁਸੀਂ ਉਹ ਨੋਟਿਸ ਕਰੀਏ ਜਿਹੜੀਆਂ ਚਿੜੀਆਂ ਉਹ ਕਰੰਟ ਦੀਆਂ ਤਾਰਾਂ ਦੇ ਉੱਤੇ। ਤੇ ਬਿਜਲੀ ਦੇ ਉਹਨਾਂ ਦੇ ਉੱਤੇ ਬੈਠੀਆਂ ਹੁੰਦੀਆਂ ਨੇ ਉਹਨਾਂ ਨੂੰ ਕਰੰਟ ਨਹੀਂ ਲੱਗਦਾ ਕਿਉਂਕਿ ਰੱਬ ਨੂੰ ਪਤਾ। ਵੀ ਜੋ ਮਤ। ਮਤਲਬ ਇਨਸਾਨ ਹੈ, ਇੱਕ ਦਿਨ- ਇੱਕ ਦਿਨ, ਇਹੋ ਜਿਹੀ ਇਨਵੈਂਸ਼ਨਾਂ ਕਰੂਗਾ ਜਿਹਦੇ ਨਾਲ ਜੋ। ਕੁਦਰਤ ਜਾਨਵਰ ਨੇ ਹਨਾ ਕੁਦਰਤ ਦੇ ਪੰਛੀ ਨੇ ਇਹ ਮਰ ਸਕਦੇ ਨੇ ਤਾਂ ਉਹਨਾਂ ਨੇ ਕਿਸ। ਤਰ੍ਹਾਂ ਉਹਨਾਂ ਨੇ ਪੈਰ ਬਣਾਏ, ਨੇ ਵੀ ਉਹਨਾਂ ਨੂੰ ਕਰੰਟ ਨਹੀਂ ਲੱਗਦਾ।
ਨਹੀਂ ਸਹੀ ਗੱਲ ਆ ਕੁਦਰਤ ਵਰਗੀ -ਕੁਦਰਤ ਵਰਗਾ ਕੋਈ ਨੀ ਗਾ ਅਛਾ। ਆਂਪਾਂ ਹੋ ਆ ਜਿਹੜਾ ਸਾਰਾ ਕੁਛ ਕਰ ਦਿੰਦੇ ਹ ਜਾਂ ਮਾਰ ਖੱਪ ਦਿੰਦੇ ਹਾਂ, ਉਹਨਾਂ ਨੂੰ ਹੋਰ ਧੱਕੀ ਜਾਂ ਕੱਟ ਕਟਾ ਕੇ ਬਹੁਤ। ਬੁਰਾ ਹਾਲ ਕਰਦਾ ਗਲੋਬਲ ਵਾਰਮਿੰਗ ਕਿੰਨੀ। ਤਾਂ ਵਧਾਤੀ ਆਪਾਂ ਉਹ ਉੱਤੇ ਆਪਣੀ ਓਜ਼ੋਨ ਲੇਅਰ ਘਟੀ ਜਾ ਰਹੀ ਹੈ।
ਇੱਥੇ ਆਈ ਹਾਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਤੇ ਮੈਂ ਦੂਜੇ ਰੂਮ ਚ ਸ਼ਿਫਟ ਹੋਈ ਹਾਂ। ਮੈਨੂੰ ਨਾ ਪਸੀਨਾ ਆਉਣਾ ਸ਼ੁਰੂ ਹੋ ਗਿਆ, ਦੇਖੋ। ਕਿਸ ਲੈਵਲ ਦੀ ਗਰਮੀ ਆ ਦੇਖੋ।
ਹਾਂ। ਤੁਸੀਂ ਇਹੀ ਇੱਥੋਂ ਹੀ ਮੈਨੂੰ ਯਾਦ ਆਇਆ ਵੀ ਤੁਸੀਂ ਮੰਨੋਗੇ ਦੋ ਦਿਨ ਹੋ ਗਏ ਆ ਵੀ ਏਸੀ ਚਲਾਏ ਦਾ ਵੀ। ਪਤਾ ਨਹੀਂ ਲੱਗਦਾ ਵੀ ਘਰੇ ਏ ਸੀ ਚੱਲ ਰਿਹਾ। ਇੰਨਾ ਮਹਿਸੂਸ ਹੁੰਦਾ, ਕਿ ਸੇਕਾ ਜਾਂ ਗਰਮੈਸ਼ ਹੀ ਨਹੀਂ ਬਾਹਰ ਜਾ ਰਹੀ।
ਮੈਨੂੰ ਲੱਗਦਾ ਮੇਰੇ ਚ ਨਾ ਪਾਣੀ ਦੀ ਕਮੀ ਹੈ, ਬਹੁਤ ਮੈਂ ਪਾਣੀ ਨੀ ਪੀਤਾ ਦੋ -ਤਿੰਨ ਦਿਨ ਦਾ ਮੈਂ ਬਸ ਖਾਈ ਜਾ ਰਹੀ ਹਾਂ ਮੈਂ। ਪਾਣੀ ਨੀ ਪੀ ਰਿਰ ਪਾਣੀ ਘੱਟ ਪੀ ਰੀ ਹਾਂ
ਤੁਸੀਂ ਡੱਲ ਹੋਏ ਪਏ ਹੋ ਤੁਹਾਡਾ, ਬੀ ਪੀ ਨਾ ਲੋ ਜਿਹਾ ਹੋ ਗਿਆ ਵੱਧ ਗਿਆ ਹੋਣਾ ਉੱਪਰ ਨੀਚੇ ਹੋ ਰਿਹਾ ਹੋਣਾ। ਹਾਂਜੀ ਤੁਹਾਡਾ ਸਾਰਾ ਕੁਛ ਤਬੀਅਤ ਵਗ਼ੈਰਾ, ਤੁਹਾਨੂੰ ਦਿਖ ਰਿਹਾ ਨਾ।
ਕਰੀਅਰ ਵਗੈਰਾ ਦਾ ਇਹ ਹੁੰਦਾ, ਬੱਚਿਆਂ ਨੂੰ ਬਾਰ੍ਹਵੀਂ ਤੋਂ ਉਹ ਕਰਨ ਤੋਂ ਬਾਅਦ। ਗ੍ਰੈਜੂਏਸ਼ਨ ਉਹ ਚੀਜ਼ਾਂ ਚਲੀ ਜਾਂਦੀਆਂ ਨੇ ਬਹੁਤ ਕੁਛ ਹੈ। ਟੈਂਸ਼ਨਾਂ ਹੀ ਨਹੀਂ ਮੁੱਕਦੀਆਂ, ਇੱਕ ਟੈਸ਼ਨ ਮੁੱਕਦੀ ਦੂਜੀ ਖੜੀ ਹੋ ਜਾਂਦੀ ਆ।
ਬਸ ਟੈਨਸ਼ਨ ਨਾ ਲਓ ਤੁਹਾਡੇ, ਪ੍ਰਤੀ ਤੁਹਾ ਲਈ ਤੁਹਾਡੇ ਵਾਸਤੇ ਜੋ ਤੁਹਾਨੂੰ ਸਹੀ ਲੱਗੇ ਨਾ। ਓ ਚੀਜ਼ ਵੇਖ ਕੇ ਦੂਜੇਆਂ ਦੀ ਰਾਏ ਲੈ ਕੇ ਬਾੜੀ ਸਰਚ ਵਗੈਰਾ ਕਰਕੇ। ਤੇ ਫੇਰ ਤੁਸੀ ਹੱਥ ਪਾਓ ਕਿਸੀ ਚੀਜ਼ ਨੂੰ ਪਰ ਏ ਮਾੜਾ ਯਾ ਨਾ ਹੁੰ। ਵੋ ਚਿੰਤਾ ਜੀ ਕਰਕੇ, ਸਟਰ੍ਰੈਸ ਜਾ ਲੈ ਕੇ, ਟੈਸ਼ਨ ਜੀ ਲੈ ਕੇ ਓਦਾ ਨਾ। ਹਾਲੇ ਤੁਸੀ ਘਰ ਸੋਚੋ ਵੀ ਮਿਲ ਜੇਗਾ। ਨਈ ਮਿਲਣਾ ਨ। ਕੁਛ ਵੀ ਹੋਏ, ਤੁਹਾਡਾ ਜੋ ਵੀ ਹੈਗਾ ਰੁਚੀ ਤੁਹਾਡੀ ਜਿਦੇ ਵਿੱਚ। ਜੇ ਤੁਹਾਨੂੰ ਲੱਗਦਾ ਵੀ ਅੱਗੇ ਮੈਂ ਕਿਉਂਕਿ ਅੱਜ ਕੱਲ੍ਹ ਦੇਖੋ ਅੱਜ ਟਾਈਮ ਚ ਡਿਗਰੀਆਂ ਦਾ ਤਾਂ ਕੋਈ ਫੈਦਾ ਨੀ। ਸਕਿੱਲ ਹੈਗੀ ਏ ਜੇੜੀ ਸਕਿੱਲ ਓ ਜੇੜੀ, ਏ ਆਈ ਦਾ ਜ਼ਮਾਨਾ ਐ। ਸਕਿਲ ਸਾਡੇ ਸਾਰੀ ਜਗੇ ਤੁਹਾਡੀ ਕੰਮ ਆਣੀ। ਮੇਰੀ, ਮੈਂ ਤੁਹਾਨੂੰ ਆਪਦੇ ਈ ਉਦਾਹਰਨ ਦਵਾਂ ਤਾ। ਮੇਰੇ ਨੋ ਆ ਨੂਮ ਚ ਸੀਗੀਆਂ ਮੇਰੀ ਸੇਲੀਆਂ। ਓ ਮੈਡੀਕਲ ਕਰ ਰੀਆਂ ਸੀਗੀਆਂ ਤੇ ਨਾਲ ਈ ਓ ਓ ਆ ਕਰ ਰੀਆਂ ਸੀ, ਐਮ ਕੋਮ ਤਾਡੀ ਬੀ ਕੋਮ ਸੋਰੀ। ਤੇ ਹੁਣ ਓਨਾਂ ਨੇ ਓ ਸਾਰਾ ਕੁਛ ਛੱਡ ਕੇ ਚੰਡੀਗੜ੍ਹ ਸ਼ਿਫਟ ਹੋ ਗਿਆਂ। ਓਥੇ ਓਨਾਂ ਨੇ ਗ੍ਰਾਫਿਕ ਡਿਜ਼ਾਇਨਿੰਗ ਦੀ ਸਕਿੱਲ ਸਿੱਖ ਲੀ ਤੇ ਹੁਣ ਓ ਲੱਖਾਂ ਚ ਕਮਾ ਰਈਆਂ।
ਹੂੰ।
ਹਾਂ। ਇੰਨਾ ਨਾ ਤੁਸੀ ਸੋਚੋ ਬੜਾ ਕੁਛ ਹੈ ਨੀ ਬਸ ਆਪਾਂ ਨੂੰ ਜੇੜਾ ਸ਼ੁਰੂ ਤੋਂ ਇੱਕ ਅ ਗਾਈਡੈਂਸ ਨੀ ਦਿੱਤੀ ਗਈ ਆ ਨੇ ਓਦਾ ਥੋੜਾ ਹੈ। ਬਾਕੀ, ਏਨਾ ਸਟਰੈਸ ਨਾ ਲਓ ਬੀ ਤੁਸੀ ਬਿਮਾਰ ਈ ਹੋ ਜੋ ਏ ਤਨ ਤਾਡੇ ਤੋਂ ਬੋਲਿਆ ਈ ਨਾ ਜਾਵੇ ਐ ਸਾਰਾ ਕੁੱਛ ਆਪ ਦੇ ਉੱਤੇ ਤੁਸੀ ਲੈ ਲਓ।
ਏਰ ਨਾਲ ਤਾਂ ਹੁੰਦਾ ਐ ਫੇਰ ਏ ਤਾਂ ਸਭ ਨੂੰ ਈ ਹੁੰਦਾ, ਜਦ ਤੱਕ ਸਟਰੈਸ ਵਗੈਰਾ ਨੀ। ਹੁੰਦਾ ਨਾ ਹੋਰ ਤਾਂ ਕੋਈ ਤਰੀਕਾ ਨੀ ਲੱਭਦਾ ਹੈਗਾ ਜਦੋਂ ਆਪਾਂ ਥੋੜਾ ਜਾ ਟੈਂਸ਼ਨ ਪਾਵਾਂਗੇ ਦਿਮਾਗ ਨਹੀਂ ਰਿਲੈਕ ਸ ਰੈਂਦਾ ਹਰ ਟਾਈਮ।
ਓ ਤਾਂ ਹੈ ਬਈ। ਪਰ ਫੇਰ ਵੀ ਥੋੜਾ ਮੋਤਾ ਨਾ ਦੇਖ ਕਰਕੇ ਹੀ ਤੁਸੀ।
ਹਾਂ ਹਾਂ ਪੱਕਾ ਓ ਤਾਂ। ਹੂੰ ਹੂੰ। ਚਲੋ ਠੀਕ ਐ। ਵਧੀਆ ਲੱਗੇਆ। ਹੁਨੇ ਗਾਈਡ ਕਰਤਾ ਮੈਨੂੰ ਹੈਨਾ।
ਮਾਣਾ ਤੁਸੀ ਜਿੰਨਾ ਪਾਣੀ ਪਾਣੀ ਵੱਧ ਪੀਓਗੇ ਨਾ ਓਈ ਤੁਹਾਡਾ ਦਿਮਾਗ ਰਿਲੈਕਸ ਕਰਦਾ ਜਿੰਨਾ ਪਾਣੀ ਤੁਸੀ ਵੱਧ ਪੀਓਂਗੇ।
ਪਾਣੀ ਪੀਨੀ ਆਂ ਬਸ ਮੈਂ ਹੁਣ। ਪੀਊਂਗੀ ਲਗਾਤਾਰ ਪਾਣੀ।
ਕਿ ਲੋ ਹੋਵੇ ਭਾਵੇਂ ਜੋ ਮਰਜ਼ੀ ਪਾਣੀ ਤੁਸੀ ਖਿੱਚ ਤਾ ਨਾ ਓਵੇਂ ਈ ਤੁਸੀ ਸੈਟ ਹੋ ਜੋਗੇ। ਇਨਾਂ ਤਹਾਨੂੰ ਕੁਝ ਲੱਗੂਗਾ ਨੀ ਕਿ ਤੁਹਾਨੂੰ ਕੋਈ ਦਿੱਕਤ ਕਰ ਰੇਆ ਯਾਂ ਕਿਵੇਂ।
ਹਾਂ ਠੀਕ ਐ। ਏ ਤਾਂ ਗੱਲ ਸਹੀ ਆ। ਨਈ ਮੈਂ ਪਹਿਲਾਂ ਪਾਣੀ ਬੋਤ ਪਿਂਦੀ ਸੀ ਹੁਣ ਮੈਂ ਮੈਨੂੰ ਲੱਗਦਾ ਤਾ ਤਾ ਪਾਣੀ। ਪੀ ਨੀ ਰਹੀ ਮੈਂ ਤਾਂ।
ਪੀਆ ਕਰੋ, ਇਕੋ ਦਮ ਨਾ ਯਕਦਮ ਕੋਈ ਵੀ ਚੀਜ ਨਾ ਜਾਣ ਕੇ ਜਿਵੇਂ ਮਜੀ ਤਾਨੂੰ ਬਾਨੇ ਸਿਰ ਛੱਡੇਆ ਨਾ ਕਰੋ। ਪਤਾ ਨੀ ਕੇੜੀ ਚੀ ਕਿਵੇਂ ਤਾਨੂੰ ਕਾਟ ਦੇਵੇ ਰਤਨੀ ਚ, ਤੇ ਕਿਥੇ ਤਾਨੂੰ ਉਮਘਾਣਾ ਪੈ ਜੇ।
ਹੂੰ। ਠੀਕ ਐ ਠੀਕ।
ਬਾਕੀ ਧੇਆਨ ਰੱਖੇਓ। ਸਤਿ ਸ੍ਰੀ ਅਕਾਲ। ਕੋਈ ਗੱਲ ਨੀ।
ਠੀਕ ਐ। ਸਤਿ ਸ਼੍ਰੀ ਕਾਲ।